ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਨੇ।
ਵਧੀਆ ਤੁਸੀਂ ਸੁਣਾਓ।
ਵਧੀਆ ਜੀ ਵਧੀਆ ਹੋਰ ਕੀ ਕਰ ਰਹੇ ਸੀ ਅੱਜ।
ਬਸ ਤੁਹਾਡੀ ਕੋਲਿੰਗ ਹੀ ਮਿਸ ਕਰ ਰਹੇ ਸੀ ਮੈਂ ਕਿਹਾ ਇਤਨੇ ਦਿਨ ਹੋ ਗਏ ਪਤਾ ਨੀ ਕੀ ਗੱਲ ਗੱਲ ਹੀ ਨੀ ਕੀਤੀ ਤੁਸੀਂ
ਬਸ ਤੁਹਾਨੂੰ ਪਤਾ ਮੈਂ ਆਇਆ ਸੀ ਪੰਜਾਬ। ਇਹ ਆਪਣਾ ਅੰਬਰਸਰ ਤੇ ਉਸ ਕਰਕੇ ਨਾ ਮੈਂ ਤੁਹਾਨੂੰ ਪਤਾ ਆ। ਥੋੜ੍ਹਾ ਟਾਈਮ ਨੀ ਮਿਲਦਾ ਨਾ ਐਥੇ ਅਪਣਾ ਸੇਵਾ ਪਾਣੀ ਕਰਦੇ ਰਈ ਦੈ, ਗੁਰਦੁਆਰੇ ਸੈਬ ਦਰਸ਼ਨ ਕਰੋ। ਤੁਹਾਡਾ ਜਦੋਂ ਓਸ ਦਿਨ ਫੋਨ ਆਯਾ ਸੀ ਮੈਂ ਮੱਥਾ ਟੇਕਣ ਜਾ ਜਾ ਰਿਆ ਸੀ, ਲਾਈਨਾਂ ਚ ਲੱਗਿਆ ਦਾ ਸੀ। ਫੇਰ ਮੈਂ ਚੁਕਿਆ ਨੀ ਕਿਉਂਕਿ ਨਾ ਮੇਰੀ ਹਾਂਜੀ ਮੈਂ ਘਰ ਵੀਡੀਓ ਕਾਲ ਕੀਤੀ ਸੀ, ਦਰਸ਼ਨ ਕਰਾ ਰਿਆ ਸੀ ਓਨਾਂ ਨੂੰ, ਤੇ ਇਸ ਕਰਕੇ ਉਸ ਟੈਮ ਸਵੇਰੇ ਸਵੇਰੇ ਕਬਾੜ ਹੀ ਖੁੱਲਿਆ ਸੀ ਮਤਲਬ ਆਪਣਾ ਸਾਢੇ ਤਿੰਨ ਵਜੇ ਕੋਲ ਤੇ ਫੇਰ ਤੁਹੈਡਾ ਫੋਨ ਆ ਗ ਗਿਆ, ਮੈਨੂੰ ਐਹੀ ਸੀ ਮੈਨੂੰ ਲੱਗ ਦਰਸ਼ਨ ਅਸੀਂ ਵੀ ਦਰਸ਼ਨ ਕਰਣੇ, ਬਟ ਮੈਨੂੰ ਐ ਸੀਗਾ ਕਿ ਮੇਰੇ ਨਾ ਮਤਲਬ ਅ ਮਤ ਘ-ਘਾਰ ਜੇੜੇ ਬਜ਼ੁਰਗ ਸੀ ਸਾਰੇ ਓਹ ਵੀ ਕੋਲ 'ਤੇ ਦਰਸ਼ਨ ਕਰ ਰੇ ਸੀ, ਦੇਖੋ ਆ ਤੇ ਸਕਦੇ ਨੀ, ਜਾ ਵੀ ਨੀ ਕਿਦੇ ਤੇ ਔ ਫੇਰ ਫੋਨ 'ਤੇ ਈ ਮੈਂ ਕਿਆ ਚਲੋ ਦਰਸ਼ਨ ਕਰ ਲੋ।
ਅੱਛਾ ਅੱਛਾ, ਚਲੋ ਅੱਛਾ ਚੱਲ ਐ ਤੇ। ਕਦੋਂ ਗਏ ਤੁਸੀਂ ਦਰਬਾਰ ਸੈਬ?
ਮੈਂ ਹਾਂਜੀ।
ਕਦੋਂ ਗਏ ਸੀ, ਤੁਸੀਂ ਦਰਬਾਰ ਸੈਬ?
ਬਸ ਪਿਛਲੇ ਸ਼ੁੱਕਰਵਾਰ ਗਏ ਸੀ ਅਸੀਂ‌। ਜਦ ਤੁਹਾਡਾ ਫੋਨ ਸ਼ੁੱਕਰਵਾਰ ਵੀ ਆਯ
ਅੱਛਾ ਹਾਂਜੀ ਹਾਂਜੀ ਮੈਂ ਪਿਛ ਨੈਕਸਟ ਵੀਕ ਕੀਤਾ ਸੀ, ਹਾਂਜੀ। ਔ, ਹਾਂਜੀ। ਹੋਰ ਸੁ ਸੁਣਾਓ ਘਰ ਪਰਿਵਾਰ ਸਭ ਠੀਕ ਨੇ?
ਹਾਂਜੀ ਹਾਂਜੀ, ਸਭ ਵਧੀਆ, ਬਸ ਥੋਡੀ ਤਬੀਅਤ ਨੀ ਠੀ ਲੱਗ ਰੀ ਸੀ ਅੱਜ, ਬਸ ਮੈਨੂੰ ਨਾ ਗਰਮੀ ਬਰਦਾਸ਼ਤ ਨੀ ਹੈ ਤੇ ਸਵੇਰੇ ਤੋਪ ਚ ਮੈਨੂੰ ਕਿਸੇ ਦੇ ਘਰ ਲੰਚ ਤੇ ਜਾਣਾ ਸੀ ਕਿੱਥੇ। ਔਥੇ ਹੋ ਕੇ ਆਯਾ ਲੰਚ ਤੇ, ਬਸ ਔ ਆਂਦੇ ਹੋਏ ਨਾ ਥੋੜੀ ਲੂ ਜੀ ਮੈਨੂੰ ਲੱਗਰੀ ਸੀ ਬੜੀ, ਤੇ ਆ ਕੇ ਹੋਣ ਏ ਸੀ ਚ ਬੈ ਠਾ ਵਾ ਹੁਣ ਥੋੜ੍ਹਾ ਮੈਨੂੰ ਕੋਲਡ ਵਗੈਰਾ ਲਗ ਰਿਐ, ਮੈਂ ਕਿਆ ਚਲ ਥੋੜਾ ਏਸੀ ਵੀਅਰ ਮੈਂ
ਅੱਛਾ, ਨਹੀਂ ਗਰਮੀ ਲੱਗਰੀ ਸੀਨਾ, ਤੁਸੀਂ ਨਿੰਬੂ ਪਾਣੀ ਪੀਣਾ ਸੀ ਆੰਦ ਦੇ ਨਾਲ, ਏਸ ਅਸੀ ਨਾ ਚਲਾਂਦੇ ਨਿੰਬੂ ਪਾਣੀ ਪੀਂਦੇ। ਤੁਹਾਨੂੰ ਬੌਤ ਫ਼ਰਕ ਪੈਂਦ
ਤਾ ਬੌਤ ਫਰਕ ਪੈ ਰਿਹੈ, ਬਸ ਨੀ ਮੈਂ ਨਤ ਦੇ ਸਾਬ ਨਾਲ ਐ ਕਰ ਲੈਨ। ਕੋਈ ਹੈਗਾ ਈ ਸੀ, ਅਪਣਾ ਅਮੀ ਜੀ ਮੇਰੇ ਗਏ ਦੇ ਸੀ ਚੁਪੈਰਾ ਸੈਬ ਤੇ, ਤੇ ਅਪਣਾ ਬਾਂਦਰ ਧਰ ਵੀ ਗਿਆ ਸੀ ਗੁਰਦਆਰਾ ਸੈਬ ਤੇ ਮੈਂ ਮੈਂ ਆਪਣਾ ਫਿਰ ਮੈਨੂੰ ਹਿੰਮਤ ਨੀ ਸੀਗੀ ਨਿੰਬੂ ਪਾਣੀ ਦੀ ਹੁਣ ਥੋੜਾ ਠੀਕ ਫੀਲ ਹੋ ਰਿਹਾ ਹੁਣ ਮੈਂ ਸੋ ਚਲੋ ਤੁਸੀਂ ਮੈਨੂੰ ਵਧੀਆ ਕੀਤਾ ਦਸਤਾ ਹੁਣ ਮੈਂ ਨਿੰਬੂ ਪਾਣੀ ਬਣਾ ਲੈਂਨਾ
ਹਾਂਜੀ-ਹਾਂਜੀ ਉਹ ਤੁਹਾਨੂੰ ਐਕਟੀਵਿਟੀ ਵੀ ਆਏਗੀ। ਤਾਂ ਸਰੀਰ ਸਈ ਹੋਜੇਗਾ ਤੁਹਾਡਾ ਓਦੇ ਨਾਲ ਨਾ
ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ
ਸਭ ਵਧੀਆ
ਹਾਂਜੀ ਬੁਟੀਕ ਨਹੀਂ ਤੁਸੀਂ ਮੇਰੇ ਹੁੰਦੇ ਤੁਹਾਨੂੰ ਬੂ- ਟੀਕ ਦਿਆ ਦੀ ਲੋੜ ਪੈਗੀ ਤੁਹਾਨੂੰ ਪਤਾ ਨੀ ਮੈਂ
ਅੱਛਾ, ਨਈ-ਨਈ ਮੈਨੂੰ ਨੀ ਪ ਤਾਂ ਤੁਸੀਂ ਮੈਨੂੰ ਕਦੀ ਗੱਲ ਕੀਤੀ ਨੀ, ਐਵੇਲੀ ਤਾਂ
ਸੱਚੀ ਮੈਂ ਤੁਹਾਨੂੰ ਕੀ ਮੈਂ ਸਿਸਟਰ ਦੇ ਹੋ ਗਏ, ਮਦਰ ਦੇ ਹੋ ਗਏ, ਤੁਸੀਂ ਗਏ ਓ ਤੁਸੀਂ ਭੇਦੀ ਜਾ ਮੈਂ ਤੁਹਾਨੂੰ ਸੂਟ ਸਟਿਚ ਕਰਾਂ, ਤੁਸੀਂ ਨਾ ਦੱਸਿਓ ਨਾ ਕਿਸੇ ਨੂੰ
ਅੱਛਾ ਤੁਸੀਂ ਹਜੇ ਸ਼ੋ ਨੀ ਕੀਤਾ
ਨਹੀਂ, ਪਤਾ ਕੀ ਗੱਲ ਏ ਨਾ ਮੈਂ ਮੈਨੂੰ ਨਾ, ਮੈਂ ਤੁਹਾਨੂੰ ਸਹੀ ਦੱਸਾਂ, ਮੇਰੇ ਕੋਲ ਟੈਮ ਨੀ ਹੁੰਦਾ ਤੇ ਮੈਂ ਆਪਣੇ ਘਰ-ਘਰ ਦੇ ਸੀਨਾ ਵਾ ਜੇ ਬਾਹਰ ਪਤਾ ਲੱਗ ਜਾਏਗਾ ਨਾ ਸਭ ਨੂੰ ਫਿਰ ਮੈਨੂੰ ਸੂਟ ਦੇ ਜਾਏੰਗੇ ਲੋਕੀ, ਫਿਰ ਮੈਂ ਮਨਾ ਕਰਾਂ ਫੇਰ ਸਭ ਕਹਿੰਦੇ ਨੇ ਦੇਖੋ, ਅਸੀਂ ਸਵਾਈ ਦੇ ਕੇ ਸਵਾਣੇ ਨੇ ਗੱਲ ਸਵਾਈ ਦੀ ਵੀ ਨੀ, ਮੇਰੇ ਕੋਲ ਟੈਮ ਨੀ ਹੁੰਦਾ, ਪਰ ਤੁਹਾਡੇ ਤੇ ਦੇਖੋ ਅਸੀਂ ਸੀ ਦਾਂਗਾ ਮੈਂ, ਤੁਸੀਂ ਮੈਨੂੰ ਦੇ ਜਾਣਾ।
ਮੈਂ ਨਾ ਤੁਹਾਡੇ ਕਿਸੇ ਨੂੰ, ਦੇਖਿਆ ਸੀ। ਪਾਇਆ ਹੋਇਆ ਮੈਨੂੰ ਇਹ ਨੀ ਪਤਾ ਸੀ ਵੀ, ਤੁਹਾਡਾ ਹੀ ਨਾਮ ਸ਼ੁਭ ਹੈਗਾ ਵੀ, ਤੁਸੀਂ ਈ ਸੀੰਦੇ ਓ, ਮੈਨੂੰ ਨੀ ਪਤਾ ਸੀ।
ਹਾਂ ਨਈ-ਨਈ ਮੈਂ ਹੀ ਸੀਨਾ ਵਾ, ਕਾਫੀ ਟਾਈਮ ਮੈਨੂੰ ਤੇ ਪਰ ਮੈਂ ਤੁਹਾਨੂੰ ਦੱਸਿਆ ਪਰ ਨਾ ਕਦੀ ਮਤਲਬ, ਉਹ ਨੀ ਕੀਤਾ ਕਦੀ ਸ਼ੋ ਨੀ ਕੀ ਤਾ ਸੀ ਬਸ ਆਪਨਾ-ਆਪਨਾ ਘਰ ਈ ਕਰੀ ਦੈ ਕੰਮ।
ਅੱਛਾ। ਅੱਛਾ, ਕਿਉਂਕਿ ਨਾ, ਤੁਸੀਂ ਮੇਰੀ ਕਜ਼ਨ ਹੈਗੀ, ਉਹਨੂੰ ਉਹਦੇ ਸੀ ਹੋ ਨੂੰ ਤੁਸੀ ਮੈਂ
ਹਾਂ ਓ ਮੈਂ ਤਸਾ ਤੇ ਆਪ ਬੜੇ ਕੱਪੜੇ ਸੀਂਦੀ ਦੇ, ਪਰ ਜਦੋਂ ਦਾ ਮੈਂ ਸੀਣੇ ਸ਼ੁਰੂ ਕੀਤੇ ਨੇ ਨਾ, ਹੁਣ ਉਹਨੇ ਬੰਦ ਕਰ ਤੇ ਨੇ ਕੁੱਛ ਉਹਦੇ ਬੱਚੇ ਵੀ ਛੋਟੇ ਨੇ ਕੁਛ ਮੈਂ ਦੇਖੋ ਭਰਾਵਾਂ ਦੇ ਹੁੰਦੇ, ਫੇਰ ਭੈਣਾਂ ਨੂੰ ਥੋੜ੍ਹਾ ਸੁੱਖ ਤੇ ਮਿਲੇ ਉਹ ਤੇ ਮੈਂ ਐਵੇਂ ਕਹਿੰਦੀ
ਹਾਂ, ਹਾਂ ਕਿਓ ਨੀ ਹਾਂਜੀ ਬਿਲਕੁਲ ਠੀਕ ਗੱਲ ਹੈ--ਹੋਰ ਸੁਣਾਓ
ਤੁਸੀਂ ਸਾਡੇ ਵੱਲ ਆਓ
ਹਾਂਜੀ। ਆਵਾਂਗੇ ਜ਼ਰੂਰ ਬਸ, ਆ ਥੋੜੇ ਦੋ ਦਿਨ ਦਿਨ ਰੋਕੇ ਨਾ
ਅੱਛਾ, ਅੱਛਾ। ਤੇ ਆਪਣਾ ਵਾਟਰ ਪਾਰਕ ਜਾਣਾ? ਸ਼ਾਮੀ ਮੈਂ ਸੋਚਿਆ ਸੀ, ਘਰ ਜਾਓ ਸ਼ਾਮੀ ਚੱਲਿਆ ਵਾਟਰ ਪਾਰਕ
ਦੇਖੋ ਬਣਾ ਲੋ ਤੁਸੀਂ ਪ੍ਰੋਗਰਾਮ ਚੱਲਦੇ ਹੋ ਤੁਸੀਂ ਚੱਲ ਲਾਂਗੇ ਬੱਚੇ ਵੀ ਆਏ ਨੇ ਘੁੰਮਣਗੇ
ਹਾਂ ਤੇ
ਬੱਚੇ ਤੇ ਤੁਹਾਨੂੰ ਪਤਾ ਹੀ ਉਹ ਚੀਜ਼ਾਂ ਮੰਗਦੇ ਨੇ ਘੁੰਮਣਾ, ਫਿਰਨਾ
ਸਹੀ ਗੱਲ ਬਕੁ ਬਸ ਮੈਨੂੰ ਐ ਸੀ ਮੈਂ ਤੁਹਾਡੇ ਕੋਲ ਹੈਗਾ ਟਾਈਮ ਤੁਸੀਂ ਵੀ ਨਾਲ ਚੱਲੋ ਨਹੀਂ ਤੇ ਮੇਰੀ ਫੈਮਿਲੀ ਤੇ ਮੈਂ ਸੋਚਿਆ ਹੀ ਸੀ ਆਪਾਂ ਆਪਣੀ ਫੈਮਲੀ ਚੱਲੇ ਹਾਂ
ਨਹੀਂ, ਨਹੀਂ। ਮੈਂ ਚੱਲਾਂਗੀ। ਤੁਸੀਂ ਮੈੂੰ ਦੱਸ ਦਉ ਕਿਸ ਟਾਈਮ ਜਾਣਾ ਹੈ ਕਦੋਂ ਜਾਣਾ ਹੈ
ਹਾਂ ਵੱਲ ਚੱਲਦੀ ਹ ਅੱਜ ਤੇਰੇ ਕੋਲ ਟਾਈਮ ਨਹੀਂ ਹੈ ਹਨਾ ਸਾਰਾ ਦਿਨ ਬੀਜਤੀ ਗਿਆ ਆਲਮੋਸਟ ਤੇ ਆਪਣਾ ਘਰ ਡਲਣੇ ਆ ਅਤੇ ਕੱਲ੍ਹ ਆਪਣਾ ਸਵੇਰੇ ਨਿਕਲ ਜਾ ਮੈਂ ਸਤ ਸਾਢੇ ਸੱਤ ਵਜੇ ਤੇ ਆਪਾਂ ਉੱਥੇ ਆਪਣਾ ਲ ਲੰਚ ਵਗੈਰਾ ਬਣਾ ਕੇ ਲੈ ਕੇ ਜਾਣਾ ਪੈਣਾ ਕਰੋ ਬਰੇਕਫਾਸਟ ਕਰ ਜਾਵਾਂਗੇ ਲੰਚ ਲੈ ਜਾਵਗੇ ਨਾਲ ਬਾਕੀ ਫਰੂਟਸ ਵਗੈਰਾ ਫਰੂਟਸ ਵਗੈਰਾ ਵੀ ਰੱਖ ਲਾਂਗੇ ਨਾ ਲੀਚੀਆਂ ਹੋ ਗਈਆਂ ਆਪਣਾ ਕੇਲੇ ਹੋ ਗਏ, ਅੰਬ ਹੋ ਗਏ
ਹਾਂਜੀ, ਹਾਂਜੀ। ਤੁਸੀਂ ਦੱਸ ਦੇਣਾ ਤੁਸੀਂ ਕੀ ਬਣਾ ਰਹੇ ਹੋ ਮੈਂ ਥੋੜਾ ਓਪੋਜਿਟ ਬਣਾ ਲਾਂਗੇ ਸੇਮ ਨਾ ਹੋ ਜਾਏ
ਵੜੀਆਂ ਚੌਲ ਬਣਾ-
ਅੱਛਾ। ਠੀਕ ਹੈ। ਗਰੇੇਵੀ ਗਲੇਵੀ ਵਾਲੀ ਕੇ ਡਰਾਈ
ਨਾੜ ਸੁੱਕੇ, ਸੁੱਕੇ ਉਣ ਆਪਣਾ ਕੀ ਕਹਿੰਦੇ ਨੇ ਸੋਇਬੀ ਵੱਡੀਆਂ ਪਾ ਲੈਣਾ ਨਾਲ ਥੋੜੇਚੌਲ ਘੱਟ ਹੋਣ ਬੜੀਆਂ ਜ਼ਿਆਦਾ ਹੋਣ
ਅੱਛਾ ਅੱਛਾ ਠੀਕ ਹੈ ਮੈਂ ਸਮਝ ਗਈ ਹਾਂ
ਹਾਂਜੀ ਹਾਂਜੀ ਹੋਰ ਅਤੇ ਬਾਕੀ ਆਪਣਾ ਫਰੂਟਸ ਵਗੈਰਾ ਤਾਂ ਮੈਂ ਰੱਖ ਲਵਾਂ ਹੈ ਨਾ
ਠੀਕ ਹੈ ਕੋਈ ਗੱਲ ਨਹੀਂ
ਅਤੇ ਡਿਸਪੋਜਲ ਵਗੈਰਾ ਹੈਗੇ ਨਹੀਂ ਤੁਹਾਡੇ ਘਰ ਜਾਂ ਫਿਰ ਮੈਂ ਲੈ ਲਾ ਬਾਜ਼ਾਰੋਂ ਕਿਉਂਕਿ ਸਾਡੇ ਘਰ ਤਾਂ ਪਏ ਨੇ
ੇ ਪਏ ਹੋਏਹੋਏ ਨ ਮੈਂ ਲੈਵਾਂਗੀ
ਬਸ ਫਿਰ ਵਧੀਆ ਗੱਲ ਹੈ ਤੁਸੀਂ ਆਪਣਾ ਡਿਸਪੋਜ਼ਲ ਲੈ ਨਾ ਆਪਣਾ ਅਤੇ ਕਾਲ ਦਾ ਬਣਾ ਲੈਂਦੇ ਹਾਂ ਤੁਹਾਡੇ ਫਿਰ ਕਿੰਨੇ ਮੈਂਬਰ ਨੇ ਜਾਣ ਵਾਲੇ
ਸਾਡੇ ਤਿੰਨ ਤਾਂ ਅਸੀ ਹੋ ਗਏ ਤਿੰਨ ਹੋਰ ਛੇ ਮੈਂਬਰ ਹੈਗੇੀਆਂ ਸੀ
ਹਾਂ ੀ ਗਿਆਰਾਂ ਬੰਦੇ ਹੋ ਗਏ ਨਾ ਤੇ ਅਪਾ ਸੋਚ ਰਿਹਾ ਸੀ ਕਿ ਅਸੀਂ ਐਂਜ ਕਰਾਂਗੇ ਆਪਾਂ ਗਿਆਰਾਂ ਮੈਂਬਰ ਹੋ ਗੇ ਹਨਾ ਤੇ ਪੰਜ ਮੈਂਬਰਾਂ ਨਾਲ
ਹਾਂਜੀ
ਪੰਜਆਬ ਤੋਂ ਨਾ ਕਜ਼ਨ ਆਇਆ ਸੀਗਾ ਉਂਨੂੰ ਬੁਲਾ ਲੈਂਦਾ ਉਹ ਵੀ ਚਲੋ ਤਾਂ ਸਾਡੇ ਨਾਲ ਘੁੰਮ ਆਏਗਾ ਨਾਲੇ ਸਾਡਾ ਮੈਂਬਰ
ਹਾਂ ਹਾਂ ਕਿਉਂ ਨੀ ਜ਼ਰੂਰ ਹਾਂਜੀ ਬਿਲਕੁਲ ਹੈਲੋ
ਅਤੇ ਮੈਂ ਸੋਚ ਰਿਹਾ ਉਹਨੂੰ ਇਨਵਾਈਟ ਕਰ ਲੈਂਦਾ ਵਾਂ ਨਾਲੇ ਮੈ ਆਇਾ ਮੈਨ ਕਹਿੰਦਾ ਹੀ ਪਿਆ ਸੀ ਬਈ ਮੈਨੂੰ ਘੁੰਮਾ ਕੇ ਆਓ ਕਿੱਥੇ ਘੁੰਮਾ ਕੇ ਆਓ
ਹਾਂ ਨਾਲੇ ਬਾਹਰੋਂ ਆ ਨਾ ਦਿਲ ਕਰਦਾ ਹੈ ਵੀ ਘੁੰਮਣ ਜਾਈਏ ਜਗ੍ਹਾ ਵਗੈਰਾ ਦੇਖੀ ਕੀ ਕੀ ਹੈਗਾ ਇੱਥੇ
ਤੇ ਉਹ ਸਾਰਾ ਸਾਲ ਦੇਖੋ ਆਪਣੇ ਘਰ ਵਿਚ ਹੀ ਰਹਿਣਾ ਇੱਕ ਮਹੀਨੇ ਦੇ ਵਿੱਚ ਚ ਪੰਦਰਾਂ ਦਿਨ ਹੁੰਦੇ ਨੇ ਜਿਹੜੇ ਬੰਦਾ ਥੋੜਾ ਇੰਜੋਏ ਇੰਜੋਏਮੈਂਟ ਕਰ ਲੈਂਦਾ ਬਾਕੀ ਤਾਂ ਆਪਣੇ ਘਰ ਪਰਿਵਾਰਾਂ 'ਚ ਸਾਰਾ ਸ਼ਡਿਊਲ ਬਣਿਆ ਹੁੰਦਾ ਜਿਸ ਇਹ ਕਰਨਾ ਹੈ ਇਸ ਟਾਈਮ ਉਹ ਕਰਨਾ ਤੁਸੀਂ ਵੀ ਬੜਾ ਕਹੋ ਮੈਂ ਸੁਣਿਆ ਤੁਸੀਂ ਵੀ ਵੀ ਬੜੀ ਰਿਸਪੋਂਸਿਬਿਲਿਟੀਜ਼ ਨੇ ਬਚ
ਹਾਂਜੀ ਹਾਂਜੀ ਜੁਆਇੰਟ ਫੈਮਲੀ ਨਾ ਮੇਰੇ ਨਾਲ ਲੋ ਇਸ ਕਰਕੇ
ਹਾਂ ਹੁਣ ਜਿਵੇ ਕਈ ਵਾਰ ਘਰ ਨੀ ਹੈਗੇ ਫਿਰ ਆਪ ਈ ਜਾਨਾ ਪੈਂਦਾ ਲੈਕੇ ਵੀ ਆਨਾ ਪੈਂਦਾ ਛੱਡਣ ਵੀ ਜਾਣਾ ਪੈਂਦਾ ਏ
ਹਾਂ ਤੇ ਫਰ ਤਾ ਗਰਮੀ ਹੁਨ ਤੇ ਬੜੀ ਪੈ ਰਹੀ ਏ ਤੁਸੀਂ ਨਿੰਬੂ ਪਾਨੀ ਵਗੈਰਾ ਨਾਲ ਰੱਖਿਆ ਕਰੋ ਤੁਸੀਂ ਵੀ
ਹਾਂ ਹਾਂ ਬਨਾ ਕੇ ਜਾਈਦਾ ਫਿਰ ਆਉਂਦੇ ਨੁ ਬੱਚਿਆਂ ਨੂੰ ਵੀ ਪਿਆਨੇ ਆ ਆਪ ਵੀ ਪੀਂਦੇ ਗਿਲਾਸ
ਹਾਂ ਕਿਉਂਕਿ ਤੁਆਡੇ ਅਲੇ ਪਾਸੇ ਤੇ ਬੜੀ ਗਰਮੀ ਜ਼ਿਆਦਾ ਈ ਪੈਂਦੀ ਤੁਆਡੇ ਅਲੇ ਏਰੀਏ ਚ ਗਰਮੀ ਤੁਆਡੇ ਉੱਥੇ ਰਾਜਸ ਥਾਨ ਨਾਲ ਲੱਗਦਾ ਏਨਾ ਤਾਂ ਕਰਕੇ ਤੇ ਹਾਂਜੀ ਹਾਂਜੀ, ਤੇ ਤੁਹਾਡੇ ਉਥੇ ਨੋ ਤਪੈ ਨਿਕਲ ਗਏ ਨੇ ਯਾ ਜੇ ਆਣੇ ਆ
ਉਹ ਮੈਨੂੰ ਨੀ ਪਤਾ
ਅੱਛਾ ਅੱਛਾ ਸਾਡੇ ਇੱਥੇ ਤਾਂ ਚਲੇ ਗਏ ਨੌ ਤੱਪੇ ਬੜੀ ਗਰਮੀ ਸੀ ਇੰਨੀ ਗਰਮੀ ਸੀ ਕੀ ਤੁਸੀਂ ਮੱਨੋਗੇ ਮੈਨੂੰ ਐਮਰਜੈਂਸੀ ਵਿੱਚ ਮੈਨੂੰ ਏਸੀ ਲਗਵਾਨਾਂ ਪਿਆ ਮੇਰੇ ਕੋ ਕਾਮ ਈ ਨੀ ਹੁੰਦਾ ਸੀ ਘਾਰ
ਅੱਛਾ ਹਾਂ ਬਹੁਤ ਪਿੱਛੇ ਗਰਮੀ ਬਹੁਤ ਪਈ ਏ ਨਾ
ਤੇ ਹੋਰ ਮੈਂ ਤੇ ਕਿਆ ਬਈ ਚਲ ਮਨਾ ਏ ਸੀ ਲਗਵਾ ਤੂ ਆਪਣਾ ਦੇਖ ਆਪਣਾ ਨਾ
ਹਾਂ
ਹੋਰ ਸੁਨਾਓ ਜੇਡੇ ਰੂਮ ਚ ਮੈਂ ਅਪਣਾ ਤੁਸੀ ਦੇਖੀ ਏ ਨਾ
ਹਾਂ ਮੈਂ ਬਹੁਤ ਪਹਿਲੇ ਆਈ ਸੀ ਹਾਂਜੀ
ਨਾਲ ਪਹਿਲੇ ਕਮਰੇ ਚ ਮੈਂ ਏ ਸੀ ਲਗਵਾ ਲਿੱਤਾ ਵ ਉੱਥੇ ਵੀ ਮੇਰਾ ਬੁਟੀਕ ਦਾ ਵੀ ਥੋੜਾ ਕੰਮ ਕਾਰ ਉੱਥੇ ਈ ਹੈਗਾ ਨਾ ਵੈਸੇ ਮੈਂ ਤੁਹਾਨੂੰ ਸਹੀ ਦੱਸਾਂ ਅਸੀਂ ਪਿੱਛੇ ਰਹਿੰਨੇ ਆ ਐ ਵਾਲਾ ਕਮਰਾ ਨਾ ਅਸੀ ਬੰਦ ਈ ਕੀਤਾ ਦ ਸਭ ਨੂੰ ਲੱਗਦਾ ਕਿ ਇਹ ਕਮਰਾ ਬੰਦ ਏ ਜਿਵੇਂ ਸਟੋਰ ਟਾਈਪ ਤੇ ਮੈਂ ਉੱਥੇ ਆਪਣਾ ਬੂਟੀਕ ਬਣਾਇਆ ਦ ਮੈਂ ਤਹਾਨੂੰ ਦੱਸਿਆ ਨਾ ਮੈਂ ਏਨਾ ਰੋਲਾ ਨੀ ਪਾਇਆ ਦਾ ਮਤਲਬ ਘਰ ਪਰਵਾਰ ਦੇ ਕੱਪੜੇ ਸਿਲਣੇ ਆ ਰਿਸ਼ ਰਿਸ਼ਤੇਦਾਰੀਆਂ ਚ ਜੋ ਵੀ ਮਤਬ ਆਪਣੇ ਜਿਨ੍ਹਾਂ ਨਲ ਪਿਆਰ ਏ ਹਾਂ ਹਾਂਜੀ ਹਾਂਜੀ
ਟੈਮ ਮਿਲੇ ਦੇ ਸਾਡਾ ਵੀ ਨਿਕਾਲ ਦੇਨਾ ਸੂਟ
ਹਾਂਜੀ ਬਿਲਕੁਲ ਜੀ ਤੁਸੀਂ ਹੁਨ ਕਹਿਤਾ ਤੇ ਟੈਂਸ਼ਨ ਅਲੀ ਗੱਲ ਈ ਨੀ ਹੁਨ ਤੇ ਆਪਣਾ ਤੁਹਾਨੂੰ ਸੀਵੀ ਦਾਵਾਂਗੇ ਹਨਾ
ਹਾਂ ਹਾਂ ਕਿਉਂ ਨੀ ਮੈਂ ਕਿਆ ਪੁੱਛਾ ਬਈ ਸੀ ਦੇਨ ਗੇ ਟੈਮ ਹੈ ਤਾਂ
ਮੈਂ ਤੁਹਾਡੇ ਗੱਲ ਥੋੜ੍ਹੀ
ਅੱਛਾ ਹਾਂ ਚਲੋ ਫਿਰ ਕਰਨੇ ਆ ਗੱਲ
ਹਾਂ ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ